ਹੈਲੋ, ਹੈਲੋ ਹਾਂਜੀ,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
ਹੋਰ ਦੱਸੋ। ਤੁਸੀਂ ਠੀਕ ਓ?
ਹਾਂਜੀ ਠੀਕ ਏ। ਤੁਸੀਂ ਦੱਸੋ, ਤੁਸੀਂ ਠੀਕ ਓ।
ਹਾਂਜੀ ਮੈਂ ਵੀ ਵਧੀਆ। ਹੋਰ ਕੀ ਕਰਨ ਦੇ ਤੁਸੀਂ।
ਕੁਛ ਨੀਂ ਜੀ ਬੈਠੇ ਆਂ ਅਸੀਂ।
ਹੋਰ ਰੋਟੀ-ਪਾਣੀ ਹੋ ਗਿਆ ਤਾਡਾ।
ਹਾਂਜੀ, ਹਾਂਜੀ।
ਅੱਛਾ, ਕੀ ਬਣਾ ਲਿਆ ਤੁਸੀਂ।
ਅਸੀਂ ਵੀ ਅਸੀਂ ਦਾਲ ਬਣਾਈ ਮੂੰਗੀ ਮਸਰੀ।
ਅੱਛਾ, ਅਸੀਂ ਵੀ ਹਾਲੇ ਹੁਣੇ ਸਬਜ਼ੀ ਬਣਾਈ ਆ ਤੇ ਹੁਣ ਵੇਖਣ ਦੇ ਚੌਲ ਬਣਾਣੇ ਕਿ ਰੋਟੀ ਬਣਾਣੀ।
ਅੱਛਾ ਅੱਛਾ, ਹਾਂਜੀ। ਹੋਰ ਨਿਆਣੇ ਤਾਂ ਨਿਆਣੇ ਤਾਂ ਚੌਲ- ਹਾਂਜੀ ਨਿਆਣੇ ਤਾਂ ਚੌਲ ਖਾ ਕੇ ਜੈਦਾ ਖੁਸ਼ ਹੁੰਦੇ ਆ।
ਹਾਂਜੀ ਤਾਂ ਹੀ ਸੋਚਨ ਦੇ ਹੀ ਨਿਆਣਿਆਂ ਲਈ- ਚੌਲ ਬਨਾਵਾਂ ਕੇ ਰੋਟੀ ਬਣਾਵਾਂ ਨਿਆਣੇ ਚੌਲ ਖਾ ਕੇ ਜੈਦਾ ਖੁਸ਼ ਹੈ।
ਇਹ ਤੇ ਹੈ।
ਹਾਂਜੀ, ਹੋਰ ਕੁਸ਼ ਨੀ ਹੁਣ ਨਿਆਣੇ ਅੱਗੇ- ਅੱਗੇ ਤੋਂ ਅੱਗੇ ਵਧੀ ਜਾਂਦੇ ਆ ਬਸ ਸਾਡੇ ਤਾਂ- ਬੋਤ ਵਧੀਆ ਮੌਸਮ ਠੀਕ ਆ।
ਅੱਛਾ।
ਹਾਂਜੀ। ਏਨੇ ਚਿਰ ਤੋਂ ਗਰਮੀ ਸੀਗੀ ਹੁਣ ਮੀਂਹ ਪੈਣ ਦੇਆ ਨਾ ਥੋੜਾ, ਥੋੜਾ ਤੇ ਵਧੀਆ ਲੱਗ। ਕਦੇ ਠੰਡਾ ਹੋ ਗਿਆ ਹੁਣ ਥੋੜ੍ਹਾ। ਸਾਡੇ ਤੇ ਇੱਥੇ ਠੰਢਾ ਹੀ ਆ ਮੀਂਹ ਪੈਂਦੇ ਆ।
ਹਾਂਜੀ।
ਤੁਹਾਡੇ-
ਸਾਡੇ ਵੀ ਇੱਥੇ ਤਿੰਨ-ਚਾਰ ਦਿਨ ਹੋ ਗਏ ਮੀਂਹ ਪੈਂਦੇ ਨੂੰ।
ਹਾਂਜੀ। ਹੁ ਮੈਂ ਮੈਂ ਸੋਚਣ ਦਈ ਸੀ ਕਿ ਆਪਾਂ ਔਨਲਾਈਨ ਸ਼ੋਪਿੰਗ ਬਾਰੇ ਗੱਲ- ਕਰੀਏ ਤੋ ਹੁਣ ਆਪਣੇ ਨਿਆਣੇ ਜਿਵੇਂ ਮੇਰੇ- ਵੱਡੇ ਹੋ ਗਏ ਹੁਣ ਮੈਨੂੰ ਸਿਖਾਉਂਦੇ ਇਵੇਂ- ਇਹ ਐਪ ਹੈਗੇ ਆ ਵੱਡੇ ਸ਼ ਔਨਲਾਈਨ ਸ਼ੋਪਿੰਗ- ਕਰਨ ਲਈ ਔਨਲਾਈਨ ਕੱਪੜੇ ਵੇਖੋ ਸਮਾਨ ਹੁਨ ਤਾਂ ਨਵੇਂ ਤੋਂ ਨਵੇਂ ਆ ਗਏ ਐਪ ਦਸ ਮਿੰਟ- 'ਚ ਆ ਯਾਂਦਾ ਪੰਜ ਮਿੰਟ'ਚ ਆ ਯਾਂਦਾ।
ਹਾਂਜੀ।
ਕਰਦੇ ਹੋ ਔਨਲਾਈਨ ਸ਼ੋਪਿੰਗ?
ਅਪਨਾ - ਹਾਂਜੀ ਹਾਂਜੀ ਕਰ ਲੈਂਨੇ ਹੁੰਨੇ ਕਦੀ-ਕਦੀ।
ਅੱਛਾ, ਤੇ ਮੈਂ ਤਾਂ ਹੁਣ - ਵੇਖਨ ਦਈ ਸੀਗੀ ਨਿਆਣੇ ਦੱਸੇ ਮੈਨੂੰ ਇੱਕ ਐਪ ਬਾਰੇ ਕਿ ਏਥੇ- ਹੋ ਜਾਂਦੀ ਦਸ ਮਿੰਟ'ਚ ਡ ਡਿਲੀਵਰੀ। ਤੇ ਮੈਂ ਸੋਚਨ ਦਯਿ ਹੀ ਕੁਛ ਮੰਗਉਣ ਨੂੰ, ਮੈਂ ਵੇਖਣ ਡਯੀ ਸੀਗੀ। ਕੇ ਚੌਲ ਨੀ ਹੈਗੇ ਚੋਲ ਮੰਗਉਣ ਨੂੰ ਜੇ ਉਹਤੋਂ ਮੰਗਾ ਕਿ ਵੇਖ- ਤੁਹੀ ਕਦੇ ਮੰਗਾਏ ਇਥੇ ਸਮਾਨ-
ਕਿਥੋਂ ਬਲਿੰਕਇੱਟ ਵਾ ਵਗੈਰਾ ਤੋਂ?
ਹਾਂਜੀ ਬਲਿੰਕਇੱਟ ਤੋਂ ਕਦੇ ਮੰਗਾਇਆ ਤੁਸੀਂ
ਹਾਂਜੀ-ਹਾਂਜੀ, ਕਦੀ-ਕਦੀ ਮੰਗਾ ਲਈਦਾ।
ਹਾਂਜੀ, ਮੈਂ ਵੀ ਸੋਚ- ਕਿਹੰਦੇ ਸੀ ਕਿ ਕਰਕੇ ਵੇਖਾਂ ਓਦਾਂ ਕੱਪੜੇ ਵੀ ਹੁੰਦੇ ਆ ਜਿਵੇਂ
ਹਾਂਜੀ, ਇਹ ਤਾਂ ਫਾਇਦਾ ਹੈਗਾ ਇਹਦਾ ਚਲੋ ਕਿਸੇ ਟਾਈਮ ਕੋਈ ਘਰ ਨੀ ਹੈਗਾ ਤੇ- ਆਪਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਆ- ਤੇ ਆਪਾਂ ਔਨਲਾਈਨ ਏਦਾਂ ਮੰਗਵਾ ਸਕਦੇ ਆ।
ਹਾਂਜੀ। ਹੁਨ ਜਿਵੇਂ ਆਪਾਂ ਕੱਪੜੇ ਲੈਣੇ ਹੋਵੇ ਤਾਂ ਆਪਾਂ ਕੱਪੜੇ ਵੀ ਵੇਖ ਸਕਦੇ ਆ ਹੋਰ ਬਹੁਤ ਥੇਰੇ ਐਪ ਹੈਗੇ ਫਲਿੱਪ ਕਾਰਟ ਹੈ, ਐਮਾਜ਼ੋਨ ਹੈ, ਮੀਸ਼ੋ। ਮੈਂ ਵੇਖੇ ਸੀਗੇ ਕੱਪੜੇ ਨਿਆਣੀਆਂ ਨੇ, ਇਹ ਬਲਿੰਕਇੱਟ ਤੋਂ, ਇਹਨਾਂ ਨੂੰ ਰਾਤ ਨੂੰ ਲੋੜ- ਪਇ ਗੀ, ਇੱਕ ਦਿਨ ਅ ਫੋਟੋ ਇਹਨਾਂ ਨੇ, ਕਢਾਉਣੀ ਸੀਗੀ ਆਪਣੇ ਪੇਪਰਾਂ ਲਈ ਤਾਂ, ਇਹਨਾਂ ਨੇ ਉਹ ਤੋਂ ਹੀ ਮੰਗਵਾ ਲਏ, ਐਪ ਤੋਂ ਕਢਾ ਲਈ ਆ ਮੈਂ ਕਿਹਾ, ਚਲੋ ਇਹ ਵੀ ਵਧੀਆ ਕਿ, ਸਕੂਲ ਦਾ ਕੰਮ ਵੀ ਇੱਤੋਂ ਹੀ ਹੋ ਜਾਂਦਾ ਦਸ ਮਿੰਟਾਂ'ਚ, ਆ ਵੀ ਗਈਆਂ ਫੋਟੋਆਂ ਇਹਨਾਂ ਨੇ, ਲਾ ਲਈਆਂ ਆਪਣੇ ਕੰਮ ਤੇ